ਹੈਲੋ, ਹਾਂਜੀ ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਠੀਕ ਹੋ?
ਹਾਂਜੀ-ਹਾਂਜੀ, ਬਸ ਵਧੀਆ, ਤੁਸੀਂ ਸੁਣਾਓ ਤੁਸੀਂ ਠੀਕ ਓ?
ਹਾਂਜੀ-ਹਾਂਜੀ, ਠੀਕ, ਵਧੀਆ।
ਹੋਰ, ਘਰ-ਬਾਰ ਸਭ ਠੀਕ ਨੇ?
ਹਾਂਜੀ-ਹਾਂਜੀ ਸਭ ਵਧੀਆ ਜੀ, ਸਭ ਵਧੀਆ, ਹੋਹ?
ਹੂੰ, ਬਸ ਕੁਛ ਨਹੀ। ਕੁਛ ਨਹੀਂ ਬਸ, ਅੱਜ-ਕਲ ਥੋੜ੍ਹੀ ਤਬੀਅਤ ਠੀਕ ਨਹੀਂ ਚੱਲ ਰਹੀ, ਪੇਟ ਨਹੀਂ ਫੇਰ, ਹਾਂਜੀ ਵਿਹਲੇ ਤੇ ਹੋਗੇ ਸੀ ਬਸ, ਨਾ ਅੱਜ ਕੱਲ ਤਕ ਦੇਖਨੀ ਠੀਕ ਚਲ ਰਹੀ
ਅੱਛਾ ਕੀ ਹੋ ਗਿਆ ਹੈ
ਕੁਛ ਨੀ ਪੇਟ 'ਚ ਨਾ ਬੜੀ ਦਰਦ ਰਹਿਣ ਲੱਗ ਗਈ ਵੈਸੇ ਹੁਣ ਤੇ ਨਹੀਂ ਹੋ ਗਏ ਨੇ ਦਸ ਪੰਦਰਾਂ ਦਿਨ ਹੋ ਗਏ ਨੇ
ਅੱਛਾ
ਹਾਂ ਪਹਿਲੇ ਵਿੱਚ ਰੁਕ ਗਈ ਸੀ ਤੇ ਫੇਰ ਮੈਂ ਕਿਹਾ ਚੱਲ ਠੀਕ ਹੋ ਗਈ ਏ ਹੁਣ ਦੋ ਦਿਨ ਉਹ ਨਾ ਫਿਰ ਸ਼ੁਰੂ ਹੋ ਗਈ ਬੜੀ ਹੀ ਦਰਦ ਰਹਿੰਦੀ ਏ ਬਹੁਤ ਜ਼ਿਆਦਾ ਟੰਗਾ ਤੇ ਐਵੇਂ ਦਰਦ ਹੋ ਰਹੀਆਂ ਨੇ ਬਿਲਕੁਲ ਐਵੇਂ ਛੂਹੋ ਵੀ ਤੇ ਐਵੇਂ ਲੱਗ ਰਿਹਾ ਹਾਏ ਪਤਾ ਨੀ ਕਿੰਨੀ ਦਰਦ ਤੇ
ਅੱਛਾ ਤੇ ਕਿਸੀ ਮਤਲਬ ਦਿਖਾਉਣਾ ਸੀ ਅੱਛੇ ਜਿਹੇ ਡੋਕਟਰ ਨੂੰ ਦਿਖਾਉਣਾ ਸੀ
ਹਾਂ ਹ ਹਾਂ ਕਲ ਹੁਣ ਦੇਖਾਂਗੇ ਕਲ ਕਿਸੀ ਅੱਛੇ ਜਿਹੇ ਡੋਕਟਰ ਨੂੰ ਦਿਖਾ ਕੇ ਲਿਆਵਾਂਗੀ ਮੈਨੂੰ ਲੱਗ ਰਿਹਾ ਇਨਫੈਕਸ਼ਨ ਨਾ ਹੋ ਗਿਆ ਕਿਉਂਕਿ ਐਵੇਂ ਬਾਰ, ਬਾਰ ਤੇ ਨਹੀਂ ਹੁੰਦਾ ਇਹ
ਹਾਂਜੀ, ਹਾਂਜੀ ਐ ਤੇ ਠੀਕ ਕਹਿ ਰਹੇ ਤੁਸੀਂ ਇੰਜ ਤਾਂ ਹੁੰਦਾ ਨਹੀਂ ਹੈ ਬੋਡੀ 'ਚ ਕੁਛ ਪ੍ਰੋਬਲਮ ਹੋਏ ਤਾਂ ਹੀ ਹੁੰਦਾ ਏ
ਹਾਂ ਉਹੀ ਕਲ ਮੈਂ ਜਾਵਾਂਗੀ ਦਿਖਾਨ ਕਿਉਂਕਿ ਐ ਹਾਂ ਕਿਉਂਕਿ ਇਹ ਪੇਟ ਦੀ ਦਿੱਕਤ ਨਾ ਮੈਂਨੂੰ ਬਹੁਤ ਟਾਈਮ ਤੋਂ ਮੈਨੂੰ ਲੱਗਦਾ ਹੁਣ ਰਹਿ ਰਹੀ ਏ ਪੇਟ ਦੇ ਦਰਦ ਦੀ ਸ਼ਿਕਾਇਤ ਮੈਨੂੰ ਰਹਿੰਦੀ ਏ
ਅੱਛਾ ਤੇ ਤੁਸੀਂ ਮਤਲਬ ਕੀ ਖਾਂਦੇ ਪੀਂਦੇ ਹ ਗਾਈਓ ਮਤਲਬ ਕਿ ਚੁੱਪ
ਨਹੀ ਦੇਖੋ ਅ ਘਰ ਖਾਣਾ ਪੀਣਾ ਤਾਂ ਦੇਖੋ ਘਰ ਦਾ ਹੀ ਹੁੰਦਾ ਘਰ ਦਾ ਵੀ ਤੁਸੀਂ ਇਸ ਲਾ ਲਓ ਸਵੇਰੇ ਨਾਸ਼ਤਾ ਤਾਂ ਬਿਲਕੁਲ ਨੀ ਹੁੰਦਾ
ਹਾਂਜੀ
ਹਾਂ ਸਵੇਰੇ ਨਾਸ਼ਤਾ ਤਾਂ ਬਿਲਕੁਲ ਨੀ ਹੁੰਦਾ ਲੰਚ ਖਾਂਦੇ ਆ ਅੱਛੇ ਤਰੀਕੇ ਨਾਲ ਦੁਪਹਿਰੇ
ਅੱਛਾ
ਔਰ ਉਸ ਤੋਂ ਬਾਅਦ ਰਾਤ ਦੀ ਰੋਟੀ ਵੀ ਬੜੀ ਹ ਬਹੁਤ ਘੱਟ ਹੁੰਦੀ ਏ ਇੱਕ ਫੁਲਕਾ ਖਾ ਲਿਆ ਮਨ ਹੇ ਤੇ ਖਾ ਲਿਆ ਵਰਨਾ ਰਹਿਣ ਦਿੱਤਾ ਮਤਲਬ ਡਾਇਟ ਤੇ ਇੰਨੀਏ ਔਰ ਘਰ ਦਾ ਹੀ ਸਿੰਪਲ ਹੀ ਖਾਂਦੇ ਹਾਂ ਬਹੁਤ ਮੁਸ਼ਕਿਲ ਪੰਦਰਾਂ ਦਿਨ 'ਚ ਇੱਕ ਵਾਰ ਹੋ ਕਿਹਾ ਕਿ ਬਾਹਰ ਦਾ
ਘਰ ਵੀ ਐਵੇਂ ਨਹੀ ਹੁੰਦਾ ਕਿ ਬੜੇ ਤੇਜ਼ ਮਸਾਲੇ ਜਾਂ ਫਿਰ ਕੀ ਕਹਿੰਦੇ ਆ ਤੱਲਿਆ ਹੋਇਆ ਤੱਲਿਆ ਹੋਇਆ ਤਲਿਆ ਹੋਇਆ ਖਾਣਾ ਪੀਣਾ ਹੋ ਰਿਹਾ ਬਿਲਕੁਲ ਸਿੰਪਲ ਹੁੰਦਾ ਏ
ਹਾਂ ਅੱਛਾ ਅੱਛਾ ਠੀਕ ਹੈ ਪਰ ਤੁਸੀਂ ਉਹ ਨਾ ਐਂਝ ਕਰੋ ਨਾ ਥੋੜਾ ਹਲਕਾ ਖਾਇਆ ਕਰੋ ਜਿਵੇਂ ਖਿਚੜੀ ਖਾ ਲਈ ਜਾ ਨਾ ਇੱਕ ਜੀਰੀਓ ਦਹੀਂ ਵਾਲੇ ਚੌਲ ਹੁੰਦੇ ਨੇ ਤੇ ਦਹੀਂ ਵਾਲੇ ਚੋਲ ਹੁੰਦੇ ਤੁਸੀਂ ਤਵੇ ਦੇ ਉੱਪਰ ਥੋੜ੍ਹਾ ਜਿਹਾ ਮਤਲਬ ਕਿ ਜੀਰਾ ਪਾ ਕੇ ਚਾਵਲ ਪਾ ਕੇ ਅਪਾਂ ਦਹੀਂ ਪਾਕ ਨੂੰ ਕਵਰ ਕਰ ਦੋ ਉਹ ਵਾਲੇ ਚੌਲ ਖਾਓ ਉਹ ਬੜੇ ਮਤਲਬ ਕਿ ਜਿਵੇਂ ਪੇਟ ਖ਼ਰਾਬ ਖਰੂਬ ਰਹਿੰਦਾ ਨਾ ਉਹਦੇ ਵਾਸਤੇ ਬੜੇ ਵਧੀਆ ਹੁੰਦੇ ਨੇ ਤੁਸੀਂ ਉਹ ਖਾ ਕੇ ਦੇਖੇ ਕਦੀ ਹੈਲੋ ਹਾਂਜੀ-ਹਾਂਜੀ ਮੇਰੀ ਆਵਾਜ਼ ਆ ਦੀ ਤੁਹਾਨੂੰ?
ਪਹਿਲੇ ਕੱਟ ਗਈ ਸੀ ਹੁਣ ਆ ਰੀ ਏ।
ਹਾਂ। ਮੈਂ ਤੁਹਾਨੂੰ ਦੱਸ ਰੀ ਸੀ ਕਿ ਇੱਕ ਨਾ ਚੋਲ ਹੁੰਦੇ ਨਾ ਜਿਵੇਂ ਅਸੀਂ ਚੋਲ ਬਣਾਨੇ ਆ ਘਰ 'ਤੇ ਓ ਜੀਰਾ ਪਾ ਕੇ, ਮਿਕਸ ਕਰਕੇ ਖਾਓ ਓ ਬੋ ਸੋ ਦਈ ਜਿਵੇਂ ਤਵੇ ਦੇ ਉੱਪਰ ਤੁਸੀਂ ਥੋੜਾ ਜੀਰਾ ਪਾ ਨੈ ਫੇਰ ਚੌਲ ਪਾਣੇ ਫਿਰ ਉੱਪਰ ਦਈ ਪਾਨੀ ਏ।
ਹਾਂ-ਹਾਂ ਉਈ ਜੋ ਨਮਕ ਵਾਲੇ ਚਾਵਲ ਹੁੰਦੇ ਨੇ।
ਹਾਂਜੀ, ਹਾਂ ਉੱਪਰ ਥੋੜੀ ਦਈ ਪਾਲੋ 'ਤੇ ਜਾਂ ਖਿਚੜੀ ਖਾ ਲੋ।
ਹਾਂ 'ਤੇ ਖਿਚੜੀ 'ਤੇ ਦੇਖੋ ਖਾਈ ਨੀ ਜਾਂਦੀ ਚਾਵਲ 'ਤੇ ਫੇਰ ਮੈਨੂੰ ਅੱਛੇ ਲੱਗਦੇ ਮੈਂ ਚਾਵਲ ਖਾਂ ਲੈਂਨੀ ਆ।
ਹਾਂਜੀ-ਹਾਂਜੀ 'ਤੇ ਐਗਾ ਥੋੜਾ ਹਲਕਾ ਹੁੰਦਾ ਏ 'ਤੇ ਪੇਂਟ ਨਾਲ ਠੀਕ ਰਹਿੰਦਾ ਏ ਤੁਸੀਂ ਓ ਖਾ ਕੇ ਦੇਖੋ। ਓ ਬੜੇ ਵਧੀਆ ਹੁੰਦੈ।
ਸੋਚੋ ਸੀ ਪਰ ਡਾਕਟਰ ਨੂੰ ਵੀ ਚੈੱਕ ਕਰਾਂ ਆਵਾਂਗੀ ਜਿਆਦਾ ਇਗਨੋਰ
ਹਾਂਜੀ-ਹਾਂਜੀ। ਨਈ-ਨਈ-ਨਈ ਦੇਖੋ ਅੱਜ-ਕੱਲ ਦਾ ਪਤਾ ਈ ਨੀ ਲੱਗਦਾ ਐ ਸਰੀਰ ਦਾ ਨਾ ਮਤਲਬ ਕਿ ਅਗਰ ਥੋੜਾ ਜਾ ਇਗਨੋਰ ਕਰਦਾ ਰੋ ਕੁਛ ਹੋਰ ਦਾ ਹੋਰ ਈ ਬਣ ਜਾਂਦਾ ਏ। 'ਤੇ ਐਸ ਤੋਂ ਵਧੀਆ 'ਤੇ ਐਹੀ ਏ ਕਿ ਹਾਂ ਡਾਕਟਰ ਨੂੰ, ਡਾਕਟਰ ਨੂੰ, ਡਾਕਟਰ ਨੂੰ ਦਿ ਖਾਣਾ ਜ਼ਰੂਰੀ ਏ।
ਹੋਰ ਦਿਮਾਗ ਖ਼ਰਾਬ ਹੋ ਜਾਂਦਾ ਏ ਮੇਰੇ ਨਾ ਪਿਛਲੇ ਸਾਲ ਵੀ ਐਵੇਂ ਦਰਦ ਰਈ ਸੀ ਬੜੀ।
ਪਿਛਲੇ ਸਾਲ ਵੀ, ਬੜੀ ਦਰਦ ਐਵੇਂ ਮੇਰੇ ਪੇਂਟ 'ਚ ਰਈ ਸੀ। ਤੇ, ਤੇ ਚੈੱਕਅਪ ਕਰਾਇਆ ਸੀ, ਅਲਟਰਾਸਾਊਡ ਕਰਾਇਆ ਸੀ। 'ਤੇ ਲਿਵਰ ਵਿੱਚ ਇੰਨਫੈਕਸ਼ਨ ਆਇਆ ਸੀ।
ਅੱਛਾ-ਅੱਛਾ।
ਓ ਮਤਲਬ ਜਿਆਦਾ ਅ ਜਿਆਦਾ ਇਨਫੈਕਸ਼ਨ ਨਈ ਸੀ ਥੋੜਾ ਈ ਸੀ, ਪਰ ਓ ਦਵਾਈਆਂ ਨਾਲ ਠੀਕ ਹੋ ਗਿਆ ਸੀ ਹੁਣ ਸਾਡੇ ਘਰ ਦੇ ਗਵਾਂਢੀ ਐ ਗੇ ਨੇ 'ਤੇ ਐਦੇ ਪੇਂਟ 'ਚ ਬੜੀ ਦਰਦ ਰਏ 'ਤੇ ਐਨੂੰ ਲੱਗੇ ਕਿ ਤਰਨ ਹੁੰਦੀ ਨਾ ਤਰਨ ਏਨੂੰ ਲੱਗੇ ਕਿ ਤਰਨ ਹਾਂ ਏਨੂੰ ਲੱਗੇ ਕਿ ਤਰਨ ਚੜ ਦੀ ਏ 'ਤੇ ਫੇਰ ਏਨੇ ਥੋੜਾ ਟਾਈਮ ਬਾਅਦ ਡਾਕਟਰ ਨੂੰ ਦਿਖਾਇਆ 'ਤੇ-ਤੇ ਦੇਖਿਆ ਕਿ ਲੀਵਰ 'ਤੇ ਪੂ ਲੀਵਰ ਵਿਚ ਸੂਜਨ ਆਈ ਦੀ ਏ। 'ਤੇ ਗੈਸਟ੍ਰੋਇਨ, ਹਾਂ ਗੈਸਟ੍ਰੋਇਟ ਫਿਨ ਜੋ ਟ੍ਰ ਟਰੈਕ ਹੁੰਦਾ ਜਿਵੇਂ ਸਾਡਾ ਜੋ ਪਾਚਨ ਤੰਤਰ ਵਾਲਾ ਹੁੰਦਾ ਏ
ਹੂੰ-ਹੂੰ-ਹੂੰ।
'ਤੇ ਉਦੇ ਵਿੱਚ ਵੀ ਏਦੇ ਨਾ ਸੂਜਨ ਜੀ ਆਈ ਦੀ ਏ, ਇਨਫੈਕਸ਼ਨ ਹੋਏ ਦਾ ਉਦੇ 'ਚ‌।
ਹਾਂਜੀ।
ਹਾਂ 'ਤੇ ਐਵੇਂ ਮੈਂ ਏਈ ਸੋਚ ਰੀ ਸੀ ਕਿ ਮੈਂ ਪਹਿਲੇ ਡਾਕਟਰ ਨੂੰ ਚੈ ਕੇ ਕਰਾਲਾ ਕਦੇ ਵਦਾਨ ਵੱਧਦਾ-ਵੱਧਦਾ
ਵੱਧ ਜਾਏ ਹਾਂ। ਹਾਂਜੀ ਐ ਬਿਲਕੁੱਲ ਸਈ ਐ ਅੱਜ-ਕੱਲ 'ਤੇ ਵੈਸੇ ਵੀ ਸਾਨੂੰ ਨਾ ਧਿਆਨ ਰੱਖਣਾ ਚਾਈਦਾ। ਆਪਣੇ ਸਰੀਰ ਦਾ ਨਾ ਕਿ ਓ ਧਿਆਨ ਰੱਖਾਂਗੇ ਤਾਂ ਠੀਕ ਰਹੇਗਾ ਵਰਨਾਂ ਪਤਾ ਨੀ ਲੱਗਦਾ ਰੋਗ ਦਾ ਨਾ ਕਦੋਂ ਦਾ ਕੀ ਦਾ ਕੀ ਰੋਗ ਬਣ ਜਾਂਦਾ ਏ
ਉਹੀ ਨਾ ਪਤਾ ਨੀ ਲੱਗਦਾ ਸਰੀਰਾਂ ਨਾਲ ਕਦੀ ਵੀ ਕੁੱਛ ਵੀ ਹੋ ਜਾਂਦਾ ਏ।
ਹਾਂਜੀ-ਹਾਂਜੀ, ਐਹ ਤੇ ਤੁਸੀਂ ਬਿਲਕੁਲ ਠੀਕ ਕਹਿ ਰੇ ਓ ਧਿਆਨ ਰੱਖਣਾ ਚਾਹੀਦਾ ਏ। ਕਿਉਂਕਿ ਅੱਜ-ਕੱਲ ਸਾਡਾ ਖਾਣਾਂ ਪੀਨਾ ਵੀ ਤੇ ਬਿਲਕੁਲ ਪਿਓਰ ਨੀ ਹੈਗਾ ਨਾ। ਮਿਲਾਵਟੀ ਚੀਜ਼ਾਂ ਆ ਰਹੀਆਂ ਐ, ਕੋਈ ਵੀ ਚੀਜ਼
ਔਰਗੈਨਿਕ ਤੇ ਹੈ ਈ ਨੀ ਔਰਗੈਨਿਕ ਦੇ ਨਾਮ ਤੇ ਵੀ ਇਹ ਕੈਮੀਕਲ ਤੇ ਯੂਸ ਕਰਦੇ ਈ ਨੇ।
ਹਾਂਜੀ-ਹਾਂਜੀ। ਐਹ ਤੇ ਤੁਸੀਂ ਬਿਲਕੁਲ ਸ ਸਈ ਕਹਿ ਰਹੇ ਓ ਕੋਈ ਵੀ ਚੀਜ਼ ਸਾਡੇ ਅਸੀਂ ਕੁਛ ਵੀ ਖਾ ਰਹੇ ਨਾ ਉਹ ਪਿਓਰ ਮਿਲਦਾ ਈ ਨਹੀਂ ਐ।
ਬਿਲਕੁਲ ਬਿਲਕੁਲ ਠੀਕ ਕਹਿ ਰਹੇ ਓ ਬਿਲਕੁਲ ਪਿਓਰਸ਼ ਤੇ ਮਿਲਦਾ ਈ ਨਈ ਐ ਔਰਗੈਨਿਕ ਚੀਜ਼ ਤੁਸੀਂ ਹੁਣ ਇੰਡੀਆ ਚ ਤਾਂ ਤੁਸੀਂ ਬਿਲਕੁਲ ਈ ਹੀ ਨੀ ਲੱਭ ਸਕਦੇ ਔ।
ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਐ ਪਤਾ ਨਹੀਂ ਕੀ-ਕੀ ਯੂਸ ਕਰਦੇ ਨੇ। ਕੀ ਬਣਾਦੇ ਨੇਂ ਹੁਣ ਦੇਖੋਂ ਨਾ ਸਬਜ਼ੀਆਂ ਅ ਤੁਸੀਂ ਫਰੂਟ ਦੇਖ ਦੇਖ ਲੋ, ਜਾਂ ਸਬਜ਼ੀਆਂ ਦੇਖ ਲਓ ਕਿਨੀਆਂ ਵੱਡੀਆਂ ਵੱਡੀਆਂ ਲੱਭਣੀਆਂ ਤੁਸੀਂ ਖੀਰੇ ਦੇਖੋ ਖੀਰੇ ਅੱਜ-ਕੱਲ ਆਦੇ ਅੱਜ-ਕੱਲ ਦੇ ਮੌਸਮ ਚ ਖੀਰੇ ਕਿੰਨੇ ਵਧੀਆ ਹੁੰਦੇ ਨੇ ਖਾਂੜੇ। ਤੁਸੀਂ ਲੈ ਕੇ ਆਓ ਇੰਨਾ ਮੋਟਾ ਬਣਾਇਆ ਦਾ ਹੋਏਗਾ ਉਹਨਾਂ ਨੇ ਉਹ ਲਗਾ -ਲਗਾ ਕੇ ਕਬੀ ਇੰਨਜੈਕਸ਼ਨ ਲਾ ਦਿੰਦੇਂ ਨੇ ਕਦੀ ਕੁੱਛ। ਮਤਲਬ ਕੀ ਖਾਣ ਵਿਚ ਵੀ ਓ ਟੇਸਟ ਨੀ ਹੈਗਾ। ਟੇਸਟ ਨੀ ਆਂਦਾ।
ਸਬਜ਼ੀਆ, ਫਲਾਂ ਚ ਚਲੋ ਤੁਸੀਂ ਮਿਲਾਵਟ ਕਰ ਰਹੇ ਓ ਟੋਕਸੀਨਸ ਲਗਾ ਰਹੇ ਓ ਹਨਾ ਉੱਥੇ ਸ ਸਭ ਆਪਣੀ ਜਿੰਨੀ ਵੀ ਪੈਸਟੀਸਾਈਡ ਸਭ ਲਗਾ ਦਿਓ, ਇਹਨਾਂ ਨੇ ਹੁਣ ਮਸਾਲਿਆਂ ਦੇ ਵਿੱਚ ਵੀ ਮਿਲਾਵਟ ਸ਼ੁਰੂ ਕਰਤੀ, ਹੁਣ ਤੁਸੀਂ ਦੇਖੋ ਕਿ ਬ੍ਰਾਜ਼ੀਲ ਨੇ ਸਭ ਤੋਂ ਪਹਿਲੇ ਬ੍ਰਾਜ਼ਿਲ ਨੇ ਸਾਡੀ ਇੰਡੀਆ ਦੀ ਮਿਰਚੀ ਤੇ ਸ਼ਿਕਾਇਤ ਬੋਲਿ ਆ ਸੀ। ਕਿ ਤੁਹਾਡੀ ਮਿਰਚੀ ਸਹੀ ਨੀ ਏਂ, ਸਾਡੇ ਜੋ ਫੂਡ ਇਨ ਫੂਡ ਓ ਹੈਗੇ ਨੇ ਉਹਨਾਂ ਨੇ ਕੁੱਛ ਨੀ ਸਜ਼ਾ ਦਿੱਤਾ। ਹੁਣ ਬਾਹਰ ਦੇ ਦੇਸ਼ਾਂ ਨੇ ਸਾਡੀ ਮਿਰਚੀ ਲੈਣ ਨੂੰ ਵੀ ਮਨਾ ਕਰਤਾ ਕਿਉਂਕਿ ਸਾਡੀ ਮਿਰਚੀ ਚ ਇੰਨਾ ਜ਼ਿਆਦਾ ਟੋਕਸੀਨ ਪਾਇਆ ਜਾ ਰਿਹਾ ਐ।
ਹਾਂਜੀ, ਓਹੀ ਐ ਨਾ ਕੁੱਝ ਪਿਓਰ ਹੈ ਈ ਨੀ ਐ ਜੀ ਸਾਡੇ ਖਾਵਾਂਗੇ ਸਾਨੂੰ ਫਾਇਦਾ ਜ਼ਦਾ ਫਾਇਦਾ ਘੱਟ ਨੁਕਸਾਨ ਜ਼ਿਆਦਾ ਹੁੰਦਾ ਏ।
ਓਹੀ ਦੇਖੋ ਅਗਰ ਤੁਸੀਂ ਤੇਜ਼ ਮਸਾਲਿਆਂ ਆਲਾ ਖਾਣਾ ਖਾਓਗੇ ਜਿਵੇਂ ਮਸਾ ਮਸਾਲੇ ਹੁਣ ਉਹ ਜਰਾ ਜੀ ਚੁਟਕ ਕੀ ਬਰੀ ਚੀਜ਼ ਉਹ ਚੋ ਇਨੇ ਟੋਕਸੀਨ ਆ ਰਹੇਂ ਨੇ, ਤੁਹਾਡੇ ਸ਼ਰੀਰ ਨੂੰ ਫੇਰ ਫਾਇਦਾ ਥੋੜ੍ਹੀ ਏ ਤੇ ਮਤਲਬ ਐਹ
ਹਾਂ।
ਆਪਣੀ ਹੀ ਕਰੋਪ ਵੀ ਹੁਣ ਏਨੀ ਬੇਕਾਰ ਇਹਨਾਂ ਨੇ ਕਰ ਸ਼ੁਰੂ ਬਿਲ ਇਹਨਾਂ ਦਾ ਸਿਸਟਮ ਸਿਸਟਮ ਬਿਲਕੁਲ ਹੀ ਖ਼ਰਾਬ ਹੋ ਚੁੱਕਿਆ ਐ।
ਹਾਂਜੀ-ਹਾਂਜੀ ਉਹ ਤੇ ਗੱਲ ਬਿਲਕੁਲ ਸਹੀ ਕਹਿ ਰਹੇ ਓ ਤੁਸੀਂ, ਪਤਾ ਨੀ ਕੀ
ਚਾਰਦਾ
ਹਾਂਜੀ-ਹਾਂਜੀ, ਉਹ ਚਾਹਦਾ ਤੇ ਹੈਨਾ। ਵੈਹੇ ਨਾ ਸਾਰੇ ਚੁੱਪ-ਚਾਪ ਖਾਈ ਜਾ ਰਹੇ ਨੇ, ਸਾਨੂੰ ਨੁਕਸਾਨ ਕਰ ਰਿਆ ਕੋਈ ਫਾਇਦਾ ਦੇ ਰਿਆ ਐ। ਕੁੱਛ ਪਤਾਂ ਈ ਨਹੀ ਐ।
ਅੱਗੇ ਦੀ ਯੂਥ ਆ ਰਹੀ ਏ ਹੁਣ ਉਹ ਦੇਖੋ ਉਹ ਤੇ ਹੋਰ ਜ਼ਿਆਦਾ ਸੈਂਸਟਿਵ ਆ ਰਹੀ ਉਹਨਾਂ ਨੂੰ ਤੇ ਹਰ ਚੀਜ਼ ਇਹਨੀ ਪ੍ਰੋਪਰ ਚਾਹੀਦੀ ਏ। ਉਹ ਯੂਥ ਨੂੰ ਹੀ ਅਸੀਂ ਹੁਣ ਜਿਵੇਂ ਮੰਨ ਲੋ ਇੰਨੀ ਅੱਗੇ ਹੁਣ ਤੁਹਾਡੀ ਜਨਰੇਸ਼ਨ ਆਏਗੀਂ। ਉਹ ਤੇ ਆਏਗੀ ਹੀ ਇੰਨੀ ਸੈਂਸਟਿਵ ਕਿ ਉਹਨੂੰ ਤਾਂ ਜ਼ਰਾ ਜਾਂ ਵੀ ਟੋਕਸੀਨ ਦੇ ਦੋ ਤੇ ਖ਼ਰਾਬ ਹੈ। ਸੋਚੋ ਹੁਣ ਉਹਨੂੰ ਅਸੀਂ ਉਹਨੂੰ ਇਹ ਖਾਣਾ ਖਿਲਾਵਾਂਗੇ। ਇਹ ਮਸਾਲੇ ਪਿਆਵਾਂਗੇ ਇਹ ਪਾਣੀ ਪਿਆਵਾਂਗੇ। ਤੇ ਉਹਦਾ ਤਾਂ ਸਰੀਫ ਕੁੱਝ ਬਣਨਾ ਹੀ ਨਹੀਂ ਉਹਨਾਂ ਦੇ ਸਾ ਸਾਡੀ ਉਮਰ ਤੱਕ ਆ ਕੇ ਵੀ ਨੀ ਕੁਛ ਰਹਿਣਾ, ਉਹਨਾਂ ਦੇ ਬਚਪਨ ਵਿੱਚ ਹੀ ਸਭ ਸਾਰੀ ਕੁਛ ਨਾ ਕੁ ਕਦੀ ਕੋਈ ਬਿਮਾਰੀ ਉਹਨਾਂ ਨੂੰ ਲਗ ਜਾਣੀ।
ਹਾਂਜੀ-ਹਾਂਜੀ-ਹਾਂਜੀ, ਇਹ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਉਹ ਤੇ ਹੈ ਈ ਹੂੰ,
ਪਰ ਕੀ ਕਰ ਸਕਦੇ, ਕੋਈ ਕੁਛ ਕਰ ਨੀ ਉਹੀ ਕੋਈ ਕੁਛ ਕਰ ਨੀ ਸਕਦਾ। ਪਰ ਕਿੰਨਾ ਹੀ ਪਰ ਕੁਛ ਜੋ ਮਤਲਬ ਸਾਡੀ ਗਰਮੈਂਟ ਹੈਗੀ ਹੈ ਜਾਂ ਫੂਡ ਗ ਇੰਸਪੈਕਟਰ ਹੈਗੇ ਨੇ ਹਨਾ ਜੋ ਫੂਡ ਦਾ ਦੇਖ ਨੇ ਕਰੋਪਸ ਨੂੰ ਦੇਖਦੇ ਨੇ ਉਹਨਾਂ ਨੂੰ ਸਿਸਟਮ ਬਣਾਣਾ ਚਾਹੀਦਾ, ਵੈਸੇ ਇੰਡੀਆ ਚ ਤੇ ਕਿਸੇ ਚੀਜ਼ ਦਾ ਵੀ ਸਿਸਟਮ ਨਹੀਂ ਹੈਗਾ।
ਹਾਂਜੀ, ਤੇ ਬਿਲਕੁਬੱਲ ਗੱਲ ਸਹੀ ਕਹਿ ਰਹੇ ਹੋ ਤੁਸੀਂ ਸਿਸਟਮ ਹੋ ਏ ਤਾ ਈ ਏ ਨਾ।
ਤੁਸੀਂ ਉਹੀ ਤੁਸੀਂ ਐਜੂਕੇਸ਼ਨ ਸਿਸਟਮ ਲੈਲੋ ਤੁਸੀਂ ਪੋਲੀਟਿਕਸ ਲੈਲੋ ਤੁਸੀਂ ਇਲੈਕਸ਼ਨ ਲੈਲੋ। ਤੁਸੀਂ ਕੋਈ ਵੀ ਲੈ ਲਓ, ਤੁਸੀਂ ਟੈਕਸਿਜ ਦਾ ਦੇਖ ਲੋ ਜੀ ਐਸਟੀ ਦੇਖ ਲਓ। ਕੁਛ ਵੀ ਦੇਖਲੋ, ਸਾਰੀ ਚੀਜ਼ਾਂ ਦੇ ਕੋਲ ਇਹਨਾਂ ਦਾ ਉਹ ਨੀ ਹੈਗਾ, ਸਾਰੀ ਚੀਜ਼ਾਂ ਇਹਨਾਂ ਨੇ ਖ਼ਰਾਬ ਕੀਤੀ ਦੀਆਂ।
ਹਾਂਜੀ-ਹਾਂਜੀ, ਹਾਂ ਸਹੀ ਕਹਿ ਰੇ ਔ ਦੇਖਣਾ ਤੇ ਪਏਗਾ।
ਪਰ ਉਹੀ ਨਾ ਹੁਣ ਦੇਖੋ, ਕੀ ਕਰ ਸਕਦੇਆ ਕੁਛ ਕਰ ਤੇ ਸਕਦੇ, ਨਹੀਂ ਹੁਣ ਅੱਗੇ ਪੜ੍ਹੇਗਾ ਯੂਥ ਨਵੀਂ ਪੋਲੀਟਿਕਸ ਆਏਗੀ ਤਾਂ ਹੀ ਕੁੱਛ ਹੋ-
ਹਾਂਜੀ-ਹਾਂਜੀ-ਹਾਂਜੀ, ਹੋਰ ਕੋਈ ਨਾ ਸਾਨੂੰ ਸ ਆਪਣਾ ਯੂਥ ਠੀਕ ਕਰਨਾ ਪਏਗਾ ਹਾਂਜੀ ਠੀਕ-ਠੀਕ, ਸਤਿ ਸ਼੍ਰੀ ਅਕਾਲ ਜੀ। ਆ ਕੀ ਕਹਿੰਦਾ